ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ। ਬਸ ਬੈਠੇ ਸੀ ਮੈਂ ਕਿਹਾ ਜਦੋਂ ਤੁਸੀ ਤੇ ਯਾਦ ਨੀ ਕਰਨਾ ਮੈਂ ਕਿਹਾ ਮੈਂ ਯਾਦ ਕਰਾਂ ਹੋਰ
ਹਾਂ ਹੋਰ ਵਧੀਆ ਸਭ ਵਧੀਆ।
ਬਸ ਵਧੀਆ ਵਧੀਆ ਅੱਛਾ ਅੱਛਾ ਗੈਸਟ ਆਏ ਹੋਏ। ਫੇਿਰ ਤੇ ਵਧੀਆ ਵਧੀਆ ਰੈਸਪੀਆਂ ਬਣਰੀਆਂ ਹੋਣੀਆਂ।
ਹਾਂ ਹਾਂ ਅੱਜ ਤਾਂ ਵੈਸੇ ਇਹ ਅਹ ਰਾਜਮਾਹ ਚਾਵਲ ਬਣਾਏ ਨੇ ਹੋਰ ਸਵੇਰੇ ਨਾਸ਼ਤੇ ਤੇ ਚਾਲੂ ਪੂੜੀ ਬਣਾਏ ਸੀ ਹਾਂਜੀ ਹਾਂਜੀ
ਅਰੇ ਵਾਹ ਵੈਸੇ ਬੱਚਿਆਂ
ਹਮ ਹਾਂ ਹੋਰ ਕੱਲ ਅੱਛਾ ਅੱਛਾ ਅੱਛਾ
ਬਸ ਉਹ ਫੇਿਰ ਕਰੇਲੇ ਕਰੂਲੇ ਖਾਧਦੇ ਹੁਣ ਸਭ ਬੱਚਿਆਂ ਨੇ ਰੋਟੀ ਰੋਟੀ ਖਾਧੀ ਹੈ।
ਅੱਛਾ ਸਹੀ ਹੈ ਵਧੀਆਹੁਣ ਰਾਤ ਦਾ ਰਾਤੀ ਦੇਖੋ ਕੀ ਬਣੇਗਾ।
ਰਾਤੀ ਸ਼ਾਇਦ ਦਾਲ ਜਾਂ ਫਿਰ ਕੁਛ ਬਾਜ਼ਾਰੋਂ ਮੰਗਾ ਲਾਂਗੇ ਚਾਪ
ਕੁਛ ਹਲਕਾ ਫੁਲਕਾ ਹੀ ਬਣਦਾ ਹੈ।
ਹਾਂ।
ਹਮ।
ਪਨੀਰ ਪਨੂਰ ਪਨੀਰ ਵੀ ਘਰ ਦਾ ਵੀ ਹੁਣ ਗ੍ਰੇਵੀ ਵਾਲਾ ਤਾਂ ਵੈਸੇ ਬਹੁਤ ਸਵਾਦ ਬਣਦਾ ਹੈ। ਲੇਕਿਨ ਤਾਂ ਵੀ ਇੱਥੇ ਹੈਗਾ ਇੱਕ ਅ ਬੜਾ ਸਵਾਦ ਬਣਉਦਾ ਪਨੀਰ ਤੇ ਉਹ ਅਸੀਂ ਬਾਹਰੋਂ ਲਾਈ ਦਾ ਅਗਰ ਖਾਣਾ ਹੋਏ ਨਾ।
ਹਾਂ ਨਹੀਂ ਵਧੀਆ ਹੋਰ ਕੀ। ਬੱਚਿਆਂ ਨੂੰ ਵੀ ਰ ਨਾਲੇ ਅੱਜ ਬਾਜ਼ਾਰ ਮੰਗਇਆ ਵ
ਹਾਂ ਜਾਂ ਤੇ ਉਹ ਚਾਪ ਚੂਬ ਮੰਗਾ ਲਾਂਗੇ ਜਾਂ ਫਿਰ ਪਨੀਰ ਲੈਵਾਂਗੇ। ਬਾਕੀ ਸ਼ਾਮੀ ਤੇ ਉਹੀ ਉਹ ਚਟਪਟ ਚੱਲਦਾ ਰਹਿੰਦਾ ਹੈ।
ਹਾਂ ਉਹ ਤੇ ਅੱਛੀ ਗੱਲ ਤੇ ਹੁਣ
ਹਾਂਜੀ ਘੁੰਮਣ ਵੀ ਦੇਖੋ ਜਾਵਾਂਗੇ ਪਤਾ ਨੀ ਵੈਸੇ ਤਾਂ ਬੜੀ ਗਰਮੀ ਹੈ ਬਹੁਤ
ਗਰਮੀ ਚ ਨਹੀਂ ਨਿਕਲਿਆ ਜਾਂਦਾ ਬੱਚਿਆਂ ਨਾਲ ਤੇ ਬਿਲਕੁਲ ਹੀ ਨਿਕਲ ਸਕਦੇ ਹਮ ਉਹੀ ਤੇ ਗਰਮੀ ਬੜੀ ਹੁੰਦੀ ਪਈ ਹੁਣ ਅਸੀਂ ਸੋਚਦੇ ਹਾਂ ਕਿਤੇ ਜਾਂ ਹੁਣ ਅਸੀਂ ਸੋਚ ਜ ਗੋਲਡਨ ਟੈਂਪਲ ਜਾਈਏ ਅਤੇ
ਹਾਂ
ਹੁਣ ਹੀ ਉਹ ਗਰਮੀ ਇੰਨੀ ਜੀਅ ਕਰਦਾ ਨੀ ਕਿੱਥੇ ਨਿਕਲਣ ਨੂੰ ਜਾਣ ਨੂੰ ਜੀਅ ਕਰਦਾ ਨੀ ਹੈ ਬਸ ਉਓਹੀ ਹੈ ਨਾ ਫੇਿਰ ਗਰਮੀ ਚ ਬੱਚਾ ਕਿੱਥੇ ਲੈ ਕੇ ਜਾਈਏ ਵਾਟਰ ਪਾਰਕ ਵੀ ਜਾਏ ਤੇ ਦੁਪਹਿਰੇ ਨੀ
ਨਾ ਇੰਨੀ ਗਰਮੀ ਵਾਹਿਗੁਰੂ ਕਹਿੰਦੇ ਵਏ ਸੀ। ਬਹੁਤ ਗਰਮੀ ਏ, ਫੇਿਰ ਮਨਾ ਹੀ ਕਰਤਾ। ਕਿ ਨਹੀਂ ਜਾਣਾ- ਕਿਉਂਕਿ ਗਰਮ ਸ਼ਰਦ ਹੋ ਜਾਏਗਾ ਥੱਲਿਓ ਅਸੀਂ ਨਹਾਵਾਂਗੇ ਉਪਰੋਂ ਧੁੱਪ ਪਏਗੀ। ਫ ਗਰਮ ਸਰਦ ਫ ਬਿ ਮਾਰ ਪੈ ਜਾਂਗੇ ਤੇ ਹੋ ਕੀ ਕਿੱਧਰੇ ਹੋਰ ਦੇਖਾਂਗੇ ਮੂਵੀ ਮਾਵੀ ਦੇਖਾਂਗੇ ਜਾਂ ਉੱਥੇ ਵੀ ਤੇ ਜਾਣਾ, ਉੱਥੇ ਵੀ ਅਗਰ ਜਾਵਾਂਗੇ ਤਾਂ ਵੀ ਤੇ ਤੁੁੱਪ ਹੀ ਜਾਵਾਂਗੇ- ਕਿਉਂਕਿ ਫਿਰ ਨਾ ਅਸੀਂ ਦਾ ਜ਼ਿਆਦਾ ਰਾਤ ਦਾ ਸ਼ੋਅ ਕਰ ਸਕਦੇ ਹਾਂ ਨਾ ਜ਼ਿਆਦਾ ਦਿਨ ਦਾ ਉਹ ਤਿੰਨ ਵਜੇ ਜਾਵਾਂਗੇ ਤਾਂ ਜਾ ਕੇ, ਦੇਖੋ
ਅੱਛ
ਹੋਰ
ਹਾਂ- ਬ ਬੱਸ ਬੈਠੇ ਸੀ। ਅੱਜ ਅਸੀਂ ਦਹੀਂ ਵਾਲੇ ਕਰੇਲੇ ਬਣਾਏ ਸੀ ਦਹੀਂਆਂ- ਕਮ, ਥੋੜੇ ਜਿਹੇ।
ਅੱਛਾ!
ਹਾਂ, ਬੜੇ ਟੇਸਟੀ ਬਣਦੇ ਹੈ, ਹਾਂ। ਮੇਰੇ ਕੋ ਤੁਸੀਂ ਜੈਪੁਰੀ ਡਿਸ਼ਾਂ ਵੀ ਬਣਵਾ ਲੋ।
ਅੱਛਾ!
ਹਾਂ, ਜਿਵੇਂ ਡਿਸ਼ਿਜ਼ ਵਗੈਰਾ ਚੱਲਦੀ ਏ। ਦਾਲ - ਬਾਟੀ ਚੱਲਦੀ ਏ। ਆਪਣਾ, ਹਾਂ ਆਪਣਾ ਔਰੋ ਲੈ ਲੋ। ਹੋਰ, ਆਲੂ - ਪਨੀਰ ਦੀ ਸਬਜ਼ੀ, ਟਿੱਕੜ ਲੈ ਲਓ।
ਅਰੇ ਵਾਹ
ਹਾਂ ਉਹ ਫਿਰ ਮੈਂ ਜ਼ਿਆਦਾਤਰ ਘਰ ਹੀ ਬਣਾਉਦੀ ਹਾਂ ਇਹ ਤੇ ਉੱਥੇ ਫੇਮਸ ਹੈਗੇ ਨਾ ਆਲੂ ਪਨੀਰ ਅਤੇ ਪਿਆਜ਼ ਦੀ ਸਬਜ਼ੀ ਦੇ ਨਾਲ ਟਿੱਕੜ ਹੋ ਗਏ
ਓਕੇ ਅੱਛਾ
ਹਾਂ, ਇਹ ਤੇ ਫੇਮਸ ਹੈ ਨਾ ਉੱਥੇ ਦੀ ਤੇ ਫੇਰ ਬਣਾਈ ਦਾ ਹੁੰਦਾ ਕਈ ਵਾਰ ਹੁਣ ਜੋ ਸਰਦੀਆਂ ਹੁੰਦੀਆਂ ਨਾ, ਤੇ ਘੜ ਫਿਰ ਸਰਦੀਆਂ ਚ ਖਾਇਆ ਜਾਂਦਾ ਹੈ ਦਾਲ ਬਾਟੀਆਂ ਵੀ ਸਰਦੀ ਚ ਖਾਈ ਜਾਂਦੀਆਂ
ਅੱਛਾ ਅੱਛਾ
ਜਿਆਦਾਤਰ ਤੇ ਸਰਦੀ ਚ ਕ ਕੋਈ ਘਿਉਂ ਹੁੰਦਾ ਨਾ ਉਹਦੇ ਚ ਪੂਰਾ ਤੇ ਤਾਂ ਕਰਕੇ ਹੂੰ, ਆਲੂ - ਪਨੀਰ ਦੀ ਸਬਜ਼ੀ ਤੇ ਬੜੀ ਵਧੀਆ ਬਣਦੀ ਹੈ। ਇਕ ਉਹ ਬਣਦੇ ਆ ਹੂੰ, ਆਪਣਾ ਟਮਾਟਰ ਆਲੀ ਮਿਰਚਾਂ ਬਣਦੀਆਂ ਜੇ। ਹਾਂ, ਆਪਣੇ ਟਮ ਟਮਾਟਰ ਲੈ ਲੋ। ਚਾਰ -ਪੰਜ ਟਮਾਟਰ। ਜਿਵੇਂ ਅਸੀਂ ਤਵੇ ਤੇ ਹਲਕਾ ਜਿਹਾ ਤੇਲ, ਇੱਕ- ਦੋ ਚਮਚ ਪਾ ਕੇ ਨਾ। ਤੇ ਟਮਾਟਰ ਰੱਖ ਦੋ ਉਥੇ, ਉਸ ਸਿਕ ਜਾਏਗੇ, ਅੱਧੇ - ਅੱਧੇ ਕਰਕੇ ਨਾ। ਹਾਫ- ਹਾਫ ਕਰਕੇ ਵਿੱਚੋਂ। ਉਹਨੂੰ ਰੱਖ ਦੋ, ਤੇ ਸਿੱਕ ਜਾਂਨੇ ਉ। ਉਹ ਸਿੱਕਣ ਤੋਂ ਬਾਅਦ। ਫੇਰ ਆਪਣਾ, ਨਾ ਉਹਨੂੰ ਮਿਕਸੀ 'ਚ ਹਲਕਾ ਜਿਹਾ ਬਰੀਕ ਕਰਲੋ।
ਅੱਛਾ - ਅੱਛਾ।
ਹਾਂ, ਬਰੀਕ ਕਰਕੇ ਨਾ। ਤੇ ਫੇਰ ਆਪਣੀਆਂ ਮੋਟੀਆਂ ਮਿਰਚਾਂ ਜਿਹੜੀਆਂ ਹੁੰਦੀਆਂ ਨਾ। ਹਰੀ ਮਿਰਚ ਜਿਹੜੀ ਹੁੰਦੀ ਹੈ, ਉਹਨੂੰ ਨਾ ਗੋਲ - ਗੋਲ ਕੱਟ ਲੋੋ। ਇਹ ਥੋੜ੍ਹੀ ਮੋਟੀ- ਮੋਟੀ ਕੱਟ ਲਓ ਨਾ। ਜਿਆਦਾ ਬਰੀਕ ਤੇ ਨਾ ਜਿਆਦਾ ਮੋਟੀ। ਉਹ ਕੱਟ ਕੇ ਨਾ ਤੇ ਟਮਾਟ ਜਿਹੜਾ ਅਸੀਂ ਮਿਕਸੀ ਗ੍ਰਾਈੰਡ ਕੀਤਾ, ਤੇ ਉਹ ਅਸੀਂ ਨਾ, ਉਹਦਾ ਤੜ ਧੱਕਾ ਲਗਾ ਤ ਹਲਕੀ ਰਾਈ ਪਾ ਕੇ, ਨਮਕ ਹਲਕਾ ਜਾ। ਮਰਚ ਲਾਲ ਰੰਗ ਵਾਲੀ ਮਰਚ ਜ਼ਿਆਦਾ ਪੈਂਦੀ ਹੈ, ਹਾਂ। ਤੇ ਉਹ ਪਾ ਕੇ ਨਾ, ਤੇ ਫੇਰ ਅਸੀ ਆਪਣਾ ਉਹਦੇ 'ਚ ਅਠ ਨੋਂ ਓ ਪਾ ਦਾਂਗੇ ਆਪਣੀਆਂ ਮਿਰਚਾਂ। ਤੇ ਮਿਰਚਾਂ ਥੋੜੀਆਂ ਮਤਲਬ ਰਸ ਜੇਗੀਆਂ ਵਿੱਚ। ਤੇ ਬਸ ਉਹਨੂੰ ਫੇਰ ਤੁਸੀਂ ਖਾਓ ਪਰੋਂਂਠੇ ਬਣਾਓ, ਜਾਂ ਤੁਸੀਂ ਕੁਛ ਵੀ ਬਣਾਓ ਦਾਲ ਬਣਾਓ ਕੋਈ ਤੇ ਨਾਲ ਓਹਦੇ ਖਾਓ, ਬੜੀ ਟੇਸਟੀ। ਲੱਗਦੀ ਜੇ ਇੱਕ ਲਸਣ ਵਾਲੀ ਚਟਨੀ ਵੀ ਇੰਜ ਬਣਦੀ ਜੇ?
ਉਹ ਤੇ ਮੰਮੀ ਵੀ ਬਣਾਂਦੀ ਏ।
ਹਾਂ। ਨਹੀਂ ਨਹੀਂ, ਮੈਂ ਤੇ ਦਹੀਂ ਆਲੇ ਬਣਾਨੀ ਆ ਨਾ ਲਸਣ ਦਹੀਂ ਵਾਲਾ ਬਣਾਨੀ ਆ ਨਾ। ਹਾਂ, ਦਹੀਂ ਲੈਂਨੇ ਆ ਨਾ ਅਸੀਂ ਦਹੀਂ ਹੁਣ ਜਿਵੇਂ ਪੈਕ। ਕਟਲ ਵੀ ਬਜ਼ਾਰੋਂ ਆਂਦੀ ਦਹੀਂ ਲੈ ਕੇ, ਤੇ ਉਹਨੂੰ ਅਸੀਂ ਫੈਟ ਲੈਂਦੇ ਹਾਂ। ਵੀ ਜਿਆਦਾ ਨੀ ਮਤਲਬ ਉਹ ਕਰ ਲਵੇ ਜਿਵੇਂ ਦਹੀਂ ਮੋਟਾ-ਮੋਟਾ ਜਿਵੇਂ ਵਿੱਚ ਰਹਿ ਜਾਂਦਾ ਕਈ ਵਾਰ ਉਹ ਨੀ ਰਹਿ ਜੇ ਨਾ ਨਮਕ ਪਾਲੋ ਵਿੱਚ ਹਲਕਾ ਤੇਜ਼ ਪੈਂਦਾ ਏ ਨਮਕ ਉਹਦੇ ਚ। ਤੇ ਆਪਣਾ ਚਿੱਲੀ ਫਲੇੇਕਸ ਜਿਹੜੇ ਹੁੰਦੇ ਨਾ
ਹਾਂ ਹਾਂ
ਤੇ ਲਸਣ ਆਪਣਾ ਛਿੱਲ ਕੇ ਨਾ, ਉਹਨੂੰ ਹਲਕਾ ਇੰਜੇੰ ਪੀਸ ਕੇ ਮਤਲਬ ਆਪਣਾ ਵੇਲਣੇ ਨਾਲ ਪੀਸ ਲਓ ਜਾਂ ਕੁੱਟ ਲੋ।
ਠੀਕ ਐ
ਕੱਚਾ ਈ ਤੇ ਉਹਨੂੰ ਵਿੱਚ ਪਾ ਦੋ ਦਹੀਂ ਦੇ ਹਾਂ, ਉਹ ਵੀ ਚਟਣੀ ਤੁਸੀਂ ਸਵੇਰੇ ਸਵੇਰੇ ਖਾਓ ਸਵੇਰੇ ਖਾਲੀ ਤੁਹਾਡਾ ਪੇਟ ਵੀ ਸਾਫ਼ ਤੇ ਨਾਲੇ ਕੋਈ ਦਿਕ ਕੁਛ ਵੀ ਨਹੀਂ ਹੋਏਗੀ ਜੇ ਗੈਸ ਗੁਸ ਦੀ ਦਿੱਕਤ ਵੀ ਨਹੀਂ ਹੋਏਗੀ ਕਦੇ। ਉਹ ਬੜੀ ਵਧੀਆ ਬਣਦੀ ਆ, ਹਾਂ ਅਚਾਰ ਦੇ ਨਾਲ। ਉਹਦੇ ਨਾਲ ਖਾ ਲਓ ਪਰੌਠਿਆਂ ਨਾਲ ਖਾਓ ਜਿਵੇਂ ਜਿਵੇਂ ਦਿਲ ਕਰਦਾ? ਸੈਂਡਵਿਚ ਬਣਾ ਸਕਦੇ ਹੋ, ਉਹਦੇ ਵਿੱਚ ਲਗਾ ਕੇ। ਕੇ ਓਹਨੂੰ ਹਾਂ। ਬੱਚੇ ਮੰਗਦੇ ਆ ਨਾ ਸਰਦੀਆਂ 'ਚ ਫਿਰ ਇਹੀ ਚੀਜ਼ਾਂ ਬਣਾਈ ਦਾ, ਕਿਉਂਕਿ ਇਹਨਾਂ ਨੇ ਡਰਾਈ ਫਰੂਟ ਤੇ ਖਾਣਾ ਨਹੀਂ ਹੁੰਦਾ। ਫਿਰ ਮੈਂ ਸਰਦੀਆਂ 'ਚ ਫਿਰ ਨਾ ਮੈਂ ਐਹੀ ਚੀਜ਼ਾਂ ਬਣਾਂਦੀ ਆ ਬੱਚਿਆਂ ਵਾਸਤੇ ਐਹ ਖਾ ਵੀ ਲੈਂਦੇ ਨੇ। ਹਾਂ, ਗ੍ਰੀਨ ਚਟਨੀ ਵੀ ਬਨਾਣੀ ਹੁੰਦੀ ਹੁੰਦੀ ਏ ਜਿਵੇਂ ਆਪਣਾ ਪੁਦੀਨਾ ਔਰ ਧਨੀਏ ਦੀ ਹੁੰਦੀ ਏ। ਤੇ ਉਹਦੇ 'ਚ ਖਾਲੀ ਮੈਂ ਲਸਣ ਪਾ ਕੇ ਆਪਣਾ ਨਮਕ ਹਲਕਾ ਅਮਚੂਰ ਪਾ ਕੇ ਪੀਸ ਲਈਦਾ ਵੇ ਬੱਚਿਆਂ ਦੇ ਅੰਦਰ ਚਲਾ ਜਾਂਦਾ, ਕੁਛ ਬੱਚੇ ਅੱਜ ਕੱਲ੍ਹ ਖਾਣ ਚ ਬੜੇ ਨ ਖਰੇ ਕਰਦੇ ਨੇ ਬੜੇ ਨਖਰੇ ਕਰਦੇ ਨੇ।
ਅੱਛਾ ਹਾਂ ਓਹੀ ਤੇ ਹਾਂ
ਬੱਚਿਆਂ ਨੂੰ ਬਾਹਰ ਦਾ ਖਵਾ ਦੋ ਨੂਡਲਸ ਖਵਾ ਦੋ
ਹਾਂ ਮੋਮੋਜ਼, ਨੂਡਲਜ਼ ਬਰਗਰ ਇਹ ਸਭ ਖਾਣ ਵਾਸਤੇ ਨੇ ਬਸ।
ਐ, ਚੀਜ਼ਾਂ ਖੁਆ ਦੋ ਹੁਣ ਏ ਵੀ ਕਹਿੰਦੇ ਆ ਕਹਿੰਦੇ ਪੀਜ਼ਾ ਮੰਗਾ ਦੋ ਪੀਜ਼ਾ ਮੰਗਾ ਦੋ ਮੈਂ
ਹਾਂ, ਐੰਜਲ ਕਰੇਗਾ ਹਾਏ ਮੋਮੋਸ ਮਿਲ ਜਾਣ ਕੁਛ ਹੋਰ ਮਿਲ ਪਤਾ ਨੀ ਕੀ ਸੁਆਦ ਪੈ ਗਿਆ ਦਾ ਇੰਨਾ ਮਨ ਕਰੇਗਾ ਹਾਂ
ਹੂੰ, ਬਸ ਉਹੀ ਨਾ ਬੱਚਿਆਂ ਨੂੰ ਬਾਹਰ ਦਾ ਹੀ ਖਾਣ ਦਾ ਚਸਕੇ ਲੱਗੇ ਹੋਏ ਨੇ। ਹੁਣ ਸਾਡੀ ਕਹਿੰਦੀ ਪੀਜ਼ਾ ਮੰਗਾ ਲੋ ਪੀਜ਼ਾ ਮੰਗਾ ਲੋੋ ਮੈਂਨੇ ਕਿਹਾ ਅਜੇ ਕੁਛ ਨੀ ਮੰਗਾਣਾ
ਅੱਛਾ
ਹੋਰ
ਹੋ ਮੈਨੂੰ ਵੈਸੇ ਖਾਣ ਪੀਣ ਵਿੱਚ ਚ ਜਿਆਦਾ ਕੁਛ ਤੇ ਨਹੀਂ ਬਣਾਉਣਾ ਆਉਂਦਾ। ਮੈਂ, ਮਤਲਬ ਨੋਰਮਲ ਚੀਜ਼ਾਂ ਆਉਂਦੀਆਂ ਨੇ। ਕੋਈ ਸਪੈਸ਼ਲ ਡਿਸ਼ ਹੁੰਦੀ ਏ ਨਾ, ਉਹ ਨੀ ਆਉਂਦੀ ਜਿੱਦਾਂ ਸਬਜ਼ੀਆਂ ਬਣਾ ਲਾਂਗੀ। ਹੋਰ ਰਾਜਮਾਂ, ਛੋਲੇ, ਦਾਲ -ਦੂਲ ਇਹ ਸਭ ਬਣਾ ਲਾਂਗੀ। ਜਿੱਦਾਂ ਇਹ ਸਪੈਸ਼ਲ ਡਿਸ਼ਿਜ਼ ਹੁੰਦੀਆਂ ਨਾ, ਜਿੱਦਾਂ। ਉਹ ਹੋ ਗਿਆ। ਢੋਕਲਾ, ਮੋਮੋਜ਼ ਇਹ ਬਣਾਣੇ ਨੀ ਆਉਂਦੇ। ਢੋਕਲਾ।
ਹਾਂ।
ਹਾਂ ਢੋਕਲੇ ਦੀ ਰੈਸਿਪੀ, ਮੈਨੂੰ ਢੋਕਲਾ ਇੰਨਾ ਟੇਸਟੀ ਲੱਗਦਾ ਏ ਨਾ।
ਸੂਜੀ ਦਾ ਬਣਾ ਲੋ। ਜਿਵੇਂ ਅਸੀਂ ਆਪਣੀ ਇਡਲੀਆਂ ਉਬਾਲਦੇ ਆ ਨਾ। ਜਿਵੇਂ ਇਡਲੀਆਂ ਬਣਾਦੇ ਆ। ਸੇਮ ਡੋਸ ਸਾਨ ਜੇ ਬਣਾ ਦੋ ਉਹ ਬਣਾ ਲੋ ਆਪਣਾ ਢੋਕਲਾ।
ਅੱਛਾ।
ਹਾਂ, ਵੱਡੇ ਪੈਣ ਵਿਚ ਰੱਖ ਕੇ ਤੇ, ਆਪਣਾ ਤੁਸੀਂ ਉਹਨੂੰ ਮਤਲਬ ਜਿਵੇਂ। ਅਪਣਾ ਸਪੰਚ ਵਗੈਰਾ ਜਿਵੇਂ ਰਹਿੰਦਾ। ਓਵਨ ਚ ਰੱਖਣਾ ਤੇ ਓਵਨ ਚ। ਉਹ ਯਲੋ ਚ ਹਲਦੀ ਪਾ ਲੋੋ ਹਲਕੀ ਜਿਹੀ। ਹਾਂ, ਹਲਕੀ ਜਿਹੀ ਹਲਦੀ ਪਾਓ ਵਿੱਚ, ਰਾਈ ਪਾ ਲੋ। ਤੇ ਆਪਣਾ ਜਿਹੜਾ। ਆਪਣਾ ਜਿਹੜਾ ਪ੍ਰੋਸੈਸ ਹੁੰਦਾ, ਜਿਹੜਾ ਇਨੋ ਵਗੈਰਾ ਪਾਣੀ ਹੁੰਦੀ, ਜਿਹੜੀ ਉਹ ਪਾਾਲੋ ਜਦੋਂ ਮਿੱ ਮਿੱਠਾ ਪਾਣੀ ਬਣਾਉਣਾ। ਤੇ ਤੁਸੀਂ ਉਹ ਚ ਰਹੀ ਪਾਓ ਨਿੰਮ ਦੇ ਪੱਤੇ ਪਾਓ। ਤੇ ਆਪਣਾ ਥੋੜਾ ਜਿਹਾ ਮਿੱਠਾ ਖੰਡ ਪਾ ਦੋ। ਤੇ ਪਾਣੀ ਪਾਓ ਆਪਣਾ। ਹਾਂ ਤੇ, ਉਹਨੂੰ ਤੁਸੀਂ ਆਪਣਾ ਉਹਦੇ ਉੱਤੇ ਪਾ ਦੋ। ਪਾਣੀ ਜਿਆਦਾ ਬਣਾ ਲੋ। ਹਾਂ। ਮੇਰੇ ਬੱਚੇ ਮੰਗਦੇ ਆ ਨਾ। ਤੇ ਫੇਰ ਮੈਂ ਇਹਨਾਂ ਨੂੰ ਸੂਜੀ ਦਾ ਬਣਾ ਕੇ ਦੇਣੀ ਆਂ। ਹਾਂ ਸੂਜੀ ਦਾ ਬਣਾ ਦੇਈਦਾ। ਹੁਣ ਬਾਜ਼ਾਰ ਜਾਵਾਂਗੇ ਫੇਰ ਲੈ ਕੇ, ਫੇਰ ਕਿੱਥੇ ਜਾ ਕੇ ਬੱਚੇ ਖਾਣਗੇ। ਕਈ ਵਾਰ ਨਹੀਂ ਵੀ ਮਿਲਦਾ। ਸਮਾਨ। ਤੇ ਫੇਰ ਇਹਨਾਂ ਨੂੰ ਮੈਂ ਘਰ ਸੂਜੀ ਦਾ ਬਣਾ ਕੇ ਦਿੰਦੀ ਹਾਂ। ਫੇਰ,
ਹਾਂ ਠੀਕ ਏ ਵਧੀਆ ਹੋਰ ਕੀ। ਇਕ ਤੇ ਮੈਨੂੰ ਢੋਕਲਾ ਬਹੁਤ ਟੇਸਟੀ ਲੱਗਦਾ ਹੈ। ਬਹੁਤ ਸੁਵਾਦ ਲੱਗਦਾ ਏ। ਆਏ ਮੇਰੇ ਮੂੰਹ ਚ ਪਾਣੀ ਆ ਗਿਆ। ਹੋਰ ਇੱਕ, ਸਟੀਮ ਮੋਮੋਸ। ਹਾਏ, ਸਾਡੇ ਇੱਥੇ ਬੜਾ ਸਵਾਦ ਬਣਾਉਂਦਾ ਭਾਈ, ਉਹ। ਬਹੁਤ ਸਵਾਦ। ਇੱਥੇ ਸਾਡੇ ਹੈਗੇ ਪੰਜਾਬੀ ਨੇ ਅੰਕਲ। ਉਹਨਾਂ ਦੀ ਸ਼ੋਪ ਹੈ। ਉਹਨਾਂ ਨੇ ਨਵੀਂ ਦੁਕਾਨ ਖੋਲੀ ਹੈ। ਤੇ ਉਹਨਾਂ ਨੇ ਉਹਨਾਂ ਦੇ ਨਾ ਉੱਥੇ ਸਭ ਕੁਛ ਮਿਲਦਾ ਐ। ਫਾਸਟ ਫੂਡ ਸਾਰਾ ਕੁਛ ਵੀ ਲੈਲੋ। ਹਾਂ, ਤੇ ਹਾਏ- ਹਾਏ ਉੱਥੇ ਦਾ ਚਸਕਾ ਪੈ ਗਿਆ। ਇੰਨੇ ਆਅਦ ਸਟੀਮ ਮੋਮੋਜ ਨੇ ਉਹਨਾਂ ਦੇ ਬੜੇ।
ਅੱਛਾ- ਅੱਛਾ ਅ- ਅੱਛਾ ਹਾਂ ਠੀਕ।
ਹਾਂਜੀ- ਹਾਂਜੀ ਸਤਿ ਸ਼੍ਰੀ ਅਕਾਲ, ਬਾਏ- ਬਾਏ ਸਤਿ ਸ਼੍ਰੀ ਅਕਾਲ।